ਹੈਲੋ, ਵਧੀਆ ਜੀ ਵਧੀਆ, ਹੋਰ ਤੁਸੀਂ ਦੱਸੋ।
ਵਧੀਆ, ਚੜ੍ਹਦੀ ਕਲਾ।
ਹੋਰ ਕੀ ਕਰਦੇ ਵੈਸੀੇ
ਬਾਰ ਬੈਠੇ ਹੀ। ਹੁਣੇ ਨਹਾ -ਤੋ ਕੇ ਆਏ ਹੀ ਸਵਮਿੰਗ ਪੂਲ ਤੇ ਆਪਣਾ ਹੀਗਾਾਗਾ ਨਾ ਹਾਂਜੀ ਹ ਤੁਸੀ ਨਹੀਂ ਗਏ ਸਵਿਮਿੰਗ ਪੂਲ
ਨੀਡਾ ਹਮ। ਨਾਸੀਕ ਗਏ ਨੀ ਯਾਰ ਕਿਧਰੇ। ਅਸੀਂ ਗਏ ਸੀ ਇੱਧਰ ਅ- ਤੁਹਾਡਾ ਜ ਲ ਸੀ ਅਸੀਂ ਬਸ ਦੋ ਘੰਟੇ ਚ ਉੱਥੇ ਘੁੰਮਦੇ ਰਹੇ ਏਸੀ ਚ ਘੁੰਮਦੇ ਰਹੇ ਕਦੀ ਇੱਧਰ ਤੇ ਕਦੀ ਇੱਧਰ ਬਸ ਸ਼ੋਪਿੰਗ- ਸ਼ੂਪਿੰਗ ਕਰਕੇ ਲੈ ਆਇਆ। ਨਾਲੇ ਏਸੀ ਦੀ ਹਵਾ ਖਾਆ ਤੇ ਨਾਲੇ ਸ਼ੋਪਿੰਗ ਕਰ ਆਂਏ ਦੁਪਹਿਰ। ਪਾਸ ਹੋ ਗਈ ਵਧੀ ਹਮ। ਛਾ ਟੀ-ਟੀ ਦੀ ਆਵਾਜ਼ ਆ ਰਹੀ ਹੈ।
ਹਾਂਜੀ।
ਮੈਂ ਕਿਹਾ ਪਿੱਛੋ ਟੀ ਦੀ ਆਵਾਜ਼ ਆ ਰਹੀ ਹੈ।
ਹਾਂਜੀ-ਹਾਂਜੀ ਉਹ ਨਾ ਆਪਣਾ ਕੂਲਰ ਚੱਲਦਾ ਗਿਆ ਆ। ਤਾਂ ਆ ਰਹੀਏ।
ਅੱਛਾ-ਅੱਛਾ ਠੀਕ ਹੈ ਠੀਕ-ਠੀਕ ਹੋਰ ਸਭ ਵਧੀਆ ਸਤ ਸ਼੍ਰੀ ਅਕਾਲ। ਹੋਰ ਗਰਮੀ ਬਹੁਤ ਕੀਤੀ। ਯਾਰ ਕੀ ਗੱਲ
ਪਰਮਾਤਮਾ ਨੇ ਗਰਮੀ ਬਹੁਤ ਕੀਤੀ ਦੀ ਹੈ। ਪ੍ਰਮਾਤਮਾ ਨੇ ਕੀ ਕੀਤੀ ਦੀ ਹੈ। ਆਪਣਾ ਤ ਏ ਸੀ ਵਗੈਰਾ ਜ਼ਿਆਦਾ ਹੋ ਗਏ ਨਾ ਅੱਜ ਕੱਲ੍ਹ
ਹਾਂ। ਇੱਕ ਏ ਸੀ ਵਗੈਰਾ ਜ਼ਿਆਦਾ ਹੋ ਗਏ ਨੇ। ਦੂਜਾ ਪ੍ਰਦੂਸ਼ਣ ਗੱਡੀਆਂ ਦਾ ਪ੍ਰਦੂਸ਼ਣ ਫਕਟਰੀਆਂ ਦਾ ਪ੍ਰਦੂਸ਼ਣ, ਇਹ ਹੋ ਗਿਆ ਤੇ ਤੀਸਰੀ ਗੱਲ ਹੈ। ਸਰਕਾਰਾਂ ਜੰਗਲ ਤੇ ਜੰਗਲ ਕੱਟ ਰਹੀਆਂ। ਹੁਣ, ਮੋਦੀ ਸਰਕਾਰ ਨੇ ਕੀ ਕੀਤਾ ਹੈ। ਹੈਦਰਾਬਾਦ ਦੇ ਵਿੱਚ ਚ
ਹਾਂਜੀ।
ਕਿੰਨਾ ਅੱਠ ਸੌ ਕਿਲੋਮੀਟਰ ਦਾ ਜੰਗਲ ਖ਼ਤਮ ਕਰਤਾ। ਅੱਠ ਸੌ ਕਿਲੋਮੀਟਰ ਜੰਗਲ ਖ਼ਤਮ ਕਰਤਾ ਹੈਦਰਾਬਾਦ ਵਿੱਚ
ਅੱਠ ਸੌ ਕਿਲੋਮੀਟਰ ਬਹੁਤ ਹੁੰਦੇ ਨੇ।
ਬਹੁਤ ਹੁੰਦੇ ਨੇ। ਸਮਾਂ ਕੈਂਦਾ ਵਾਂ ਇੱਥੋਂ ਦੀ ਲੈਕੇ ਦਿੱਲੀ ਛੇ ਸੌ ਕਿਲੋਮੀਟਰ ਐ।
ਹਾਂਜੀ ਹਾਂਜੀ ਹਾਂਜੀ, ਉਹ ਕਿੱਡਾ ਤਕੜਾ ਜੰਗਲ ਖ਼ਤਮ ਕਰਤਾ ਉਹਨਾਂ ਨੇ। ਸਾਰੀ ਤੇ ਸਾਰਾ ਤੇ ਉਹਨੇ ਨੈਚੁਰਲ ਹਵਾ ਖਤਮ ਕਰਤੀ ਐ, ਸਾਰੀ ਸਰ
ਹਾਂਜੀ। ਬੋਲ, ਜਿਸਰ੍ਹਾਂ ਆਪ ਣਾ ਇੱਧਰ ਚਲ ਜਾਂਦੇ ਨਾ ਇੱਧਰ, ਜਿਸ ਤਰ੍ਹਾਂ ਲੋਹਗੜ ਵੱਲ ਸਾਹਿਬ ਵੱਲ ਜਾਓ, ਫਿਰ ਅਸੀਂ ਕਿੰਨੇ ਕਿੰਨੇ ਵੱਡੇ ਜੰਗਲ ਆਂਦੇ ਨੇ। ਨਾਲੇ ਸਾਬ ਲਾ ਲੋ, ਕਿੰਨਾ ਵੱਡਾ ਜੰਗਲ ਖ਼ਤਮ ਕਰਤਾ ਐ। ਔਰ ਸਾਰਾ ਦ ਸਾਰਾ ਅੰਬਾਣੀ ਅਡਾਣੀ ਨੂੰ ਵੇਚ ਛਡਿਆ ਜ਼ਮੀਨ। ਬਸ ਕੀ ਕਰੇ, ਕੋਈ ਬੋਲਣ ਵਾਲਾ ਨੀ ਕੋਈ, ਬੋਲੇ ਬੋਲਣ ਵਾਲੇ ਬਥੇਰੇ ਨੇ। ਬੋਲਣ ਵਾਲੇ ਤੇ ਚੁੱਪ ਕੇ ਸਿੱਧਾਂ ਅੰਦਰ ਕਰ ਦਿੰਦੇ ਨੇ। ਬੰਦਾ ਉਹ ਕੀ ਕਰੇ, ਕੀ ਬੋਲੇ
ਹਾਂਜੀ ਹਾਂਜੀ। ਆਪਣਾ ਨਾ ਏ ਘਰ ਆਪਣਾ ਏ ਸੀ ਵਗੈਰਾ, ਸਾਰਿਆਂ ਦੇ ਕੋਲ ਆਪਣਾ ਗੱਡੀਆਂ ਨੇ
ਹਾਂਜੀ ਹਾਂਜੀ।
ਤੇ ਕਾਰ ਵਗੈਰਾ, ਇਥੇ ਅਪਣਾ ਸਾਰਿਆ ਨੇ ਏਸੀਆਂ ਲਾਏ ਦੇ ਨੇ। ਉਹ ਫੇਰ ਓਦੀ ਗਰਮ ਹਵਾ ਬਾਰ ਸੁੱਟਦੇ ਨੇ ਚੱਕ ਕ
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਐ।
ਬਹੁਤ ਜ਼ਿਆਦਾ ਆਪਣਾ ਗਰਮੀ ਤਾਂ ਈ ਕਰਕੇ ਵੱਧੀ ਦੀ ਐ।
ਹਾਂਜੀ, ਬਹੁਤ ਗਰਮ ਹਵਾ ਬਾਰ ਸੁੱਟਦੇ ਨੇ।
ਨਾਲੇ ਨਾ ਆਪਣਾ ਪਹਿਲਾਂ ਤੇ ਸਮਾਂ ਚ ਏ ਸੀ ਨੀ ਹੁੰਦੇ ਸੀ। ਘਰ ਘਰ ਚ ਆਪਣਾ ਪੇੜ ਪੌਦੇ ਹੁੰਦੇ ਸੀ। ਸ਼ੁੱਧ ਵਾਤਾਵਰਨ ਹੁੰਦਾ ਸੀ।
ਹਾਂ ਪਹਿਲੇ ਪਹਿਲੇ ਦੇ ਘਰਾਂ ਦੇ ਵਿੱਚ ਪੇਡਾ ਲੱਗਿਆ ਹੁੰਦਾ ਸੀ ਨਿੰਮ ਦਾ। ਪੇਡਾ ਹਰ ਘਰ ਦੇ ਵਿੱਚ ਮਿਲਦਾ ਮਿਲਦਾ ਸੀ।
ਪੇੜ ਨਿੰਮ ਦਾ ਹੁੰਦਾ ਹੀ, ਨਾਲੇ ਟਵੈਲ ਪੰਪ ਟਵੈਲ, ਬੰਬੀ ਜਿਨੂੰ ਕਹਿੰਦੇ ਨੇ, ਉਹ ਬਣੀਦੀ ਹੁੰਦੀ ਸੀ।
ਕੀ ਨਿੰਮ ਖਾਂਦੇ ਸੀ ਨਾ, ਉਹ ਮਨਾਂ ਚ ਕੋੜ ਖਤਮ ਹੋ ਜਾਂਦੀ ਸੀ। ਅੱਜ ਕੱਲ ਨਿੰਮ ਦਾ ਪੇਡਾ ਨੀ ਐ, ਅੱਜ ਕੱਲ ਲੋਕੀ ਮੂੰਹ ਦੇ ਮਿੱਠ ਠੇ ਅੰਦਰੋਂ ਕੋੜੇ। ਪਹਿਲੇ ਨਿੰਮ ਖਾਂਦ ਓਹ ਅੰਦਰੋਂ ਕੋੜ ਖ਼ਤਮ ਹੋਈ ਜਾਂਦਾ ਸੀ।
ਹਾਂਜੀ ਜੀ।
ਅੱਜ ਕੱਲ ਦੇਖ ਲਓ ਤੁਸੀਂ ਕਿੱਥੇ ਵੀ ਚਲੇ, ਜਓ ਹਰ ਬੰਦੇ ਛੱਲ ਕਪਟ ਇੱਚ ਬੈਠਾ ਐ। ਕੋਈ ਨਾ ਕੋਈ ਛੱਲ ਕੱਪਟ ਲੈ ਕੇ ਬੈਠਾ ਐ ਕੋਈ ਨਾ ਕੋਈ।
ਹਾਂਜੀ।
ਹਮ।
ਆਪਣਾ ਨਾ ਨੇਚਰ ਨਾਲ ਜੁੜਨਾ ਚਾਹੀਦਾ ਆ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਸਹੀ ਗੱਲ ਐ। ਹੁਣ ਤੁਸੀਂ ਹੁਣ ਦੇਖ ਲੋ, ਦੇਖੋ ਤੁਸੀਂ ਆਪਣੇ ਆਪ ਨੂੰ ਦੇਖ ਲਓ ਅਸੀਂ ਕਿੰਨੇ ਫਿਟ ਆਂ। ਤੇ ਜਿਹੜੀ ਅੱਜ ਦੀ ਆਉਣ ਵਾਲੀ ਜਨਰੇਸ਼ਨ ਨੇ ਉਹ ਕਿੰਨੀ ਅਨਫਿਟ ਏ। ਅਸੀਂ ਕਿਉਂ ਫਿਟ ਹਾਂ, ਕਿਉਂਕਿ ਅਸੀਂ ਨਿੱਕੇ ਹੁੰਦੇ ਸੀ, ਅਸੀਂ ਕੀ ਕਰਨਾ ਆਏ, ਕਦੀ ਗੁੱਲੀ ਡੰਡਾ, ਕਦੀ ਕ੍ਰਿਕੇਟ ਕਦੇ ਫੇਰ ਰਾਤੀ ਰੋਟੀ ਖਾਣ ਤੋਂ ਬਾਅਦ ਲੈਟ ਚਲੀ ਜਾਂਦੀ ਸੀ, ਫਿਰ ਪਕੜਨ ਪਕੜਾਈ, ਛੁਪਨ, ਦੌੜਦੇ ਸੀ। ਛ ਐਕਟੀਵਿਟੀ ਕਰਦੇ ਸੀ। ਸਰੀਰ ਦੇ ਨਾਲ, ਹਾਂਜੀ, ਅੱਜ ਕੱਲ੍ਹ ਦੇ ਬੱਚੇ ਕੀ ਨੇ ਸਕੂਲੋਂ ਆਏ ਫੋਨ ਫੜ ਲਿਆ, ਰੋਟੀ ਮਾਂ ਨੇ ਖੁਆਣੀ ਐ। ਨਿੱਕੇ ਨਿੱਕੇ ਬੱਚੇ , ਹਾਂ। ਹਾਂ, ਉਹਨੂੰ ਪਤਾ ਈ ਨੀ, ਉਹ ਤਾਂ ਬਸ ਫੋਨ ਇਚ ਵੜਿਆ ਹੋਇਆ, ਮੋਟੂ ਪਤਲੂ ਦੇਖਦਾ ਪਿਆ ਤੇ ਕਦੇ ਕੁਛ ਦੇਖਦਾ ਪਿਆ, ਠੀਕ ਏ ਫੇਰ ਓਹ ਤੋਂ ਬਾਅਦ ਜਦੋਂ ਰੋਟੀ ਰੋਟੀ ਖਾ ਲਈ, ਫਿਰ ਉਹਨੇ ਕਹਿਣਾ, ਮੈਂ ਖੇਡਣਾ ਓਹ ਖੇਡਣਾ ਕੀ ਐ ਫੋਨ ਤੇ ਵੀ ਵੀਡੀਓ ਗੇਮ ਅਸੀਂ ਖੇਡਦੇ ਸੀ ਕਦੀ ਮਡ ਪਿੱਟੀ ਕਦੀ। ਕੁਛ ਕਦੇ ਕਾਰਜ ਜਾ ਹ ਧੁਪ ਹੋਈਏ। ਹੁਣ ਬਾਹਰ ਤੇ ਜਾ ਕੇ ਨਾ ਘਰ ਹੀ ਅਸੀਂ ਬਹੁਤ ਕੁੱਛ ਖੇਡ ਲੈਂਦੇ ਛੱਪਣ ਛੁਪਾਈ ਖੇਡ ਲੈਣਾ ਕਦੀ ਕੁਛ। ਕਦੀ ਕੁਝ।
ਅ ਹਾਂਜੀ।
ਪਿੱਠੂ ਪਿੱਠੂ ਗੇਮ ਅ ਹੈਗੀ ਸੀ ਉਹ ਬੜੀ ਸ਼ਾਨਦਾਰ ਸੀ।
ਅੱਛਾ ਉਹ ਕਿਸਾ ਖੇਡਦੇ ਸੀ।
ਉਹ ਸਾਰਿਆਂ ਦੀ ਚੱਪਲਾਂ ਇਕੱਠੀ ਕਰਕੇ ਨਾ।
ਆਹੋ ਆਹੋ ਆਹੋ ਠੀਕ ਹੈ ਠੀਕ ਉਹ ਤਾਂ ਗਲੀ ਚ ਖੇਡਦੇ ਸੀ ਨਾ।
ਹਾਂ ਵਿੱਚ ਰੱਸੀ ਬਣ ਗਏ ਨਾ ਕਿਲੇ ਤੇ।
ਹਮ।
ਆਪਣਾ ਕਿਤੇ ਤੋਂ ਚਪਲਾਂ ਚੁੱਕਦੇ ਸੀ। ਚਪਲਾਂ ਮਾਰ ਮਾਰ ਕੇ ਕਢਦੇ ਸੀ। ਉਹ ਜਦ ਤੱਕ। ਚੱਪਲਾਂ ਨੀ ਖਤਮ ਹੁੰਦੀ ਸੀ ਫਿਰ ਜਦ ਚੱਪਲਾਂ ਖਤਮ ਹੋ ਜਾਂਦੀ ਸੀ ਫਿਰ ਉਹ। ਭੱਜ ਕੇ ਜਾਂਦਾ ਸੀ ਦੂਰ ਤੱਕ ਉਹਨੂੰ ਪਿੱਛੋਂ ਦੀ ਚੱਪਲਾਂ ਪੈਂਦੀਆਂ ਸੀ। ਫਿਰ ਫਤਾਖ।
ਹਾਂ ਉਹ ਤੇ ਹੈ ਲੇਕਿਨ। ਖੇਡਾ ਅੱਜ ਕ ਵਿਆਹ ਨੀ ਗਿਆ ਨਾ।
ਨਾ ਉਹ ਤੇ ਪਤਾ ਹੀ ਨਹੀਂ ਹੋਣਾ ਇਹਨਾਂ ਨੂੰ। ਵੰਟੇ ਖੇਡਦੇ ਸੀ ਪਹਿਲਾਂ ਉਹ ਦਸ। ਪਤਾ ਨੀ ਕਿੰਨੀ ਵਾਰ ਤੇ ਬਹਿੰਦੇ ਸੀ ਕਿੰਨੀ ਵਾਰ ਉੱਠਦੇ ਸੀ।
ਹਮ। ਅੱਜ ਕੱਲ ਤੇ ਬਸ ਰੋਟੀ ਖਾਦੀ ਉਹ ਉਥੇ ਬੈਠੇ ਬਸ ਪਬਜੀ। ਚਲਦੀ ਵੀ ਹੈ ਫਰੀ ਫਾਇਰ ਪਬਜੀ ਹੋਰ ਬਥੇਰੀਆਂ ਗੇਮਾਂ ਆ ਗਈਆਂ ਪਹਿਲੇ। ਕੈਰਮ ਬੋਰਡ ਖੇਡਦੇ ਸੀ ਉਹ ਲੱਕੜ ਦਾ ਕੈਰਮ ਬੋਰਡ ਲੈਂਦੇ ਸੀ ਉਹ ਖੇਡਦੇ ਸੀ। ਅੱਜ ਕੱਲ ਬੱਚੇ ਕੈਰਮ ਬੋਰਡ ਖੇਲਦੇ ਨੇ। ਹਮ।
ਹੁਣ ਕੁਛਕ ਕਰਦੇ ਹੋ।
ਅਸੀਂ ਬਸ ਐਕਟੀਵਿਟੀ ਕਰਦੇ ਹਾਂ ਜ ਤਾਂ ਵੈਸੇ ਤਾਂ ਜਿੰਮ ਚਲੀ ਜਾ ਜਾਂਦਾ ਜਿਸੇ ਮੰਨ ਲਓ ਕਿ ਜਿੰਮ ਨਹੀਂ ਗਏ। ਤੇ ਫੇਰ ਸਾਡੇ ਤਿੰਨ ਨਵਾਂ ਘਰ ਏ। ਉੱਥੇ ਕਾਫ਼ੀ ਜਗ੍ਹਾ ਖਾਲੀ ਪਈ ਫੇਰ ਉੱਥੇ ਅਸੀਂ ਇਕ ਹੋਰ ਨੈੱਟ ਲਗਾਇਆ ਹੈ। ਤੇ ਉੱਥੇ ਵਾਲੀਬਾਲ ਬੈਡਮਿੰਟਨ ਤੇ ਕ੍ਰਿਕਟ ਮਤਲਬ ਉਹ ਤੇ ਰੋਜ਼ ਖੇਡਦੇ ਨੇ। ਬਸ ਅਸੀਂ ਕਦੀ ਕਦਾਰ ਜਾ ਕੇ ਨਾ ਖੇਡ ਲ ਮੰਨ ਲਓ ਜਿੰਮ ਨਹੀਂ ਗਏ ਨਾ। ਜਿੰਮ ਦੀ ਛੁੱਟੀ ਮਾਰ ਲਈ ਫ਼ੇਰ ਅਸੀਂ। ਉਥੇ ਚਲੇ ਜਾਂਦੇ ਆ ਫਿਰ ਉਥੇ ਅਸੀਂ ਆਪਣੀ ਐਕਟੀਵਿਟੀ ਪੂਰੀ ਕਰ ਲੈਂਦੇ ਹਾਂ ਬਸ ਰੋਟੀ ਰੋਟੀ ਖਾ ਕੇ ਆਪਣੇ ਰੋ। ਭੱਜ ਜਾਂਦੀ ਹੈ ਨਾਲੇ ਸਰੀਰ ਵੀ ਬੁਰਾ ਹਿਲ ਜਾਂਦਾ ਹੈ।
ਸਰੀਰ ਵੀ ਪੂਰਾ ਸੀ ਰਹਿੰਦਾ ਅੱਜ ਕੱਲ ਆਪਣਾ। ਖਾਵੇ ਵਾਲਾ ਸਰੀਰ ਨਾ ਹੀ ਬਣਾਓ ਤੇ ਠੀਕ ਆ ਆਪ। ਆਪ ਫਿੱਟ ਹੋਣਾ ਚਾਹੀਦਾ ਅੰਦਰੋਂ ਬੰਦਾ ਤਕੜਾ ਹੋਣਾ ਚਾਹੀਦਾ ਅੰਦਰੋਂ ਬਾਹਰੋਂ ਤੇ ਵੇਖਣ ਵਾਲਾ ਸਰੀਰ। ਜੰਮਈ ਬਗਾਰੇ।
ਬੇਕਾਰ ਦੇਖੋ ਮੋਟਾਪੇ ਦਾ ਕੋਈ ਫਾਇਦਾ ਨਹੀਂ ਹੈ ਮੋਟਾਪੇ ਦੇਖਣ ਤਾਂ ਲੈਬ। ਹੈ ਵੀ ਬੜਾ ਮੋਟਾ ਤਾਜਾ ਬੰਦਾ। ਲੇਕਿਨ ਜੋਸ਼ ਪਤਲਾ ਅੰਦਰੋ ਫਿਟ ਹੈ।
ਹਾਂਜੀ ਹੁਣ ਪਤਲਾ ਬੰਦਾ ਨਾ ਉਹ ਫਿਟੇ ਅੰਦਰੋਂ
ਉਹ ਫਿਟ ਉਹ ਕਿਥੇ ਵੀ ਲੈ ਜਾ ਉਹ ਦੇਖੋ ਪਤਲੇ ਬੰਦਾ ਫਤੀਲਾ। ਜਿਹੜਾ ਮੋਟਾ ਬੰਦਾ ਫੁਰਤੀਲਾ ਨਹੀਂ ਹੈ।
ਉਹ ਨਹੀਂ ਸੀ ਆਪਣਾ ਆਲਸ ਦਾ ਮਾਰਿਆ ਹੋਇਆ ਬੈਠਾ ਹੋਊਗਾ।
ਹਾਂ,
ਹਾਂਜੀ,
ਤੇ ਆਪਣਾ ਸਵੀਮਿੰਗ ਵਗੈਰਾ ਜ਼ਰੂਰੀ ਹੈ। ਇੱਕ ਦਿਨ ਇੱਕ ਹਫ਼ਤੇ ਚ ਇੱਕ ਵਾਰੀ, ਕਰਦੇ ਹਨਾ,
ਦੇਖੋ ਵੀ ਸਵਿਮਿੰਗ ਕਰਦਾ ਨਾ, ਉਹ ਮੈਂ ਕਹਿੰਦਾ ਦਾ ਸੀ ਡੀ ਸਾਰੀ ਮਸਲ ਖੁੱਲੀ ਜਾਂਦੀ ਹੈ। ਸਾਰੀ ਦੀ ਸਾਰੀ ਹਰ ਪੂਰੀ ਹਰ ਮਸਲ ਦੀ ਪੂਰੀ-ਪੂਰੀ ਐਕਟੀਵਿਟੀ ਹੁੰਦੀ ਐ, ਹਾਂਜੀ, ਜਿਸ ਤਰ ਜਾਂਦੇ ਆ ਪਾਣੀ ਦੇ ਵਿੱਚ ਠੀਕ ਹੈ ਆਪਣਾ ਹੱਥ ਪੈ ਚਲਾਣਾ ਪੂਰੇ ਹੱਥ ਪੈ ਨੇ, ਹੱਥ ਮੈਂ ਕਹਿੰਦਾ, ਹੱਥ ਪੈ ਛੱਡੋ ਸਾਡੇ ਇੱਕ-ਇੱਕ ਉਂਗਲੀ ਐਕਟੀਵਿਟੀ ਹੁੰਦੀ।
ਹਾਂਜੀ-ਹਾਂਜੀ, ਸਹੀ ਗੱਲ ਹੈ।
ਤੇ ਫਰੀ ਹੋ ਫਰੀ ਵੀ ਹੋ ਜਾਂਦੀ ਨਾਲੇ, ਕੀ ਕਹਿੰਦੇ ਨੇ ਸਰੀਰ ਵੀ ਪੂਰਾ ਹਿੱਲਦਾ।
ਜੀ ਜੀ,
ਗੱਲ ਕਈ ਪੁਰੇ ਦੋ ਤਿੰਨ ਘੰਟੇ ਲਾ ਕੇ ਆਓ ਨਾ, ਖਵਰ ਡਨੀ ਹੋ ਜਾਏਗੀ, ਸਾ ਪਤਾ ਨਹੀਂ ਕਿੰਨਾ ਕੰਮ ਕਰਕੇ ਆਏ।
ਸਹੀ ਗੱਲ ਆ, ਸਹੀ ਗੱਲ ਆ। ਹੋਰ?
ਹੋਰ ਦੱਸੋ? ਹੋਰ ਅੱਜ ਫੇਰ ਹਾਂਜੀ,
ਘਰੇ ਠੀਕ-ਠਾਕ ਸਭ?
ਹਾਂਜੀ ਘਰੇ ਸਭ ਠੀਕ-ਠਾਕ, ਹੋਰ ਦੇਗ ਬਣਾਈ ਸੀ ਅੱਜ ਫੇਰ?
ਅੱਜ ਲਾਣੀ ਸੀ ਸ਼ਰਤਾਈ ਲਾਣੀ ਸੀ, ਉਹ ਫੇਰ ਆਪਣਾ ਲਾਈ ਨੀ ਫੇਰ ਆਲਸੀ ਕਰਕੇ ਮੁੰਡੇ ਜ ਨਾਲ ਦੇ ਸੀ ਸਮਾਨ ਹੀ ਨੀ ਆਇਆ ਹੋ
ਹੂੰ,
ਕੋਈ ਗੱਲ ਨੀ, ਫੇਨ ਕਦੀ ਲਾਵਾਂਗੇ ਸ਼ਬ ਵੀ ਲਾ ਲਾਂਗੇ।
ਆਹੋ ਕੋਈ ਨੀ ਦੱਸਣਾ ਫੇਰ, ਜਦੋਂ ਲਓਗੇ, ਤੇ ਬਸ ਸਹੀ ਟਾਈਮ ਤੇ ਦੱਸ ਦੇ ਨਾ ਫੇਰ ਅਸੀਂ ਵੀ ਬ ਹੋਰ ਦੇਖਾਂਗਾ, ਅੱਜ ਤੁਹਾਡੇ ਫਿਰ ਚੈੱਕ ਕਰਾਂਗੇ। ਬਸ ਚ ਚੈੱਕ ਕਰਕੇ, ਤੁਹਾਡੇ ਨਾਲ ਹੀ ਘੁੰਮਣਾ ਹੈ ਦੋ ਤਿੰਨ ਘੰਟੇ ਤੁਹਾਡੇ ਨਾਲ ਘੁੰਮਾਂਗੇ। ਮੈਂ ਕਿਹਾ ਸ਼ਰਦਾਈ ਪੀ ਕੇ ਫਿਰ ਤੁਹਾਡੇ ਨਾਲ ਹੀ ਘੁੰਮਾਂਗੇ। ਫੇਰ ਤੁਸੀਂ ਚੈੱਕ ਕਰਗੇ, ਫੇਰ ਚੈੱਕ ਕਰਾਂਗੇ ਸਾਰੇ। ਚੱਲਾਂਗੇ ਚਕਾਨ ਅਗਰ ਚੱਲਾਂਗੇ, ਕੁਛ ਖਾ ਪੀ ਕੇ ਆਵਾਂਗੇ।
ਹਾਂਜੀ-ਹਾਂਜੀ, ਕੋਈ ਗੱਲ ਨੀ ਚੱਲ
ਹਾਂਜੀ-ਹਾਂਜੀ,
ਚਲੋ, ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ। ਹੈਲੋ,
ਹੂੰ ਕੀ ਕਹਿ ਰਹੇ, ਹਾਂਜੀ-ਹਾਂਜੀ ਬੋਲੋ-ਬੋਲੋ
ਮੈਂ ਕਿਹਾ ਤੁਸੀਂ ਮੈਰੀਡ ਹੋ?
ਨਾ-ਨਾ ਮੈਂ ਅਨਮੈਰੀਡ ਆ ਮੈਂ,
ਠੀਕ ਏ ਜ
ਹਾਂਜੀ-ਹਾਂਜੀ, ਹੋਰ ਤੁਸੀਂ ਮੈਰਿਡ ਹੋ? ਕੀ ਕਹਿ ਰਹੇ ਔ?
ਮੈਂ ਕਿਹਾ ਚਿੰਨਾ ਫੇਿਰ ਹੋ ਗਏ ਆਪਣਾ ਕਰਾਂਗੇ ਫੇਿਰ